ਹਲੋ।
ਹੈਲੋ, ਹਾਂਜੀ, ਹਾਂਜੀ ਹੋਰ ਕੀ ਕਰ? ਵਧੀਆ, ਵਧੀਆ ਕੀ ਕਰਨ ਰਹੇ ਸੀਗੇ।
ਬਸ ਡਸਟਿੰਗ ਈ ਕਰ ਰਹੀ ਸੀ ਮੈਂ ਤਾਂ
ਅੱਛ, ਅੱਛਾ ਠੀਕ ਐ
ਇਸ
ਓਕੇ ਸੋ ਅਰਲੀ ਮੋਨਿੰਗ ਵੀ ਖ਼ਰਾਬ ਨੂੰ ਮੁਸ਼ਕਿਲ ਹੁੰਦੀ ਆ
ਉਧਰੋਂ ਨਾਸ਼ਤੇ ਦੀ ਤਿਆਰੀ ਹੁੰਦੀ ਉਧਰੋਂ ਫਿਰ ਮੇੜਾ ਜਾਂਦਾ
ਬਿਲਕੁਲ-ਬਿਲਕੁਲ ਅਰੇ ਇਹਨਾਂ ਦੀ ਨਾਈਟ ਸ਼ਿਫਟ ਹੁੰਦੀ ਐ ਨਾ ਤੇ ਕਹਿੰਦੇ ਜ਼ਿਆਦਾ ਜਲਦੀ ਨਾ ਬੁਲਾਇਆ ਕਰੋ। ਤੁਹਾਨੂੰ ਪਤਾ ਸਾਰੀ ਲਾਈਟਾਂ ਔਨ ਕਰਨੀਆਂ ਪੈਂਦੀਆਂ ਐ
ਹਾਂ ਬਿਲਕੁਲ-ਬਿਲਕੁਲ ਸਹੀ ਗੱਲ ਐ।
ਤੇ ਕਹਿੰਦੇ ਕਿ ਫਿਰ ਜਦੋਂ ਮੇਰਾ ਉੱਠਣ ਦਾ ਟਾਈਮ ਹੁੰਦਾ ਨਾ ਹੁਣ ਉੱਠਣ ਉੱਠਣਗੇ। ਤੇ ਉਹ ਉਸ ਹਿਸਾਬ ਨਾਲ ਫਿਰ ਅਸੀਂ ਮੇਡ ਨੂੰ ਬੁਲਾਦੇ ਆ।
ਮੇਨੂੰ ਮਿਲਾਣਾ ਬਿਲਕੁਲ, ਬਿਲਕੁਲ ਸਹੀ ਆ ਹ ਵੈਸੇ ਮੇਡ ਨੇ ਕੇੜਾ ਇੱਕ ਘਰ ਪਕੜਿਆ ਹੁੰਦਾ ਨਾ ਪਹਿਲਾਂ ਉੱਧਰ ਘ ਆਉਂਦੀ ਹ ਹੋਣੇ ਸਾਰੇ।
ਹਾਂ ਏਦਾਂ ਈ ਕਰਦੀ ਐ।
ਹਾਂਜੀ।
ਹੂੰ
ਮੈਂ ਵੀ ਹੁਣ ਵਾਪਸੀ ਕਰ ਰਹੀ ਸੀਗੀ ਤੇ ਮੈਂ ਮੇਡ ਨੂੰ ਕਾਲ ਕੀਤਾ ਸੀਗਾ। ਤੇ ਭਈਆ ਤੁਡੇ ਕਹਿੰਦੇ ਕੋਈ ਨੀ ਜਦੋਂ ਦੀਦੀ ਆਏਗੀ ਉਦੋਂ ਕਰਵਾ ਲਈ ਮੈਂ ਕਿਹਾ ਫੇਰ ਜਾ ਕੇ ਮੈਨੂੰ ਹੁਣ ਉਹਦੇ ਨਾਲ ਖਵਾ ਪਤਾ ਨੀ ਆਦੀ ਕਿ ਨਈ ਆਦੀ ਫਿਰ ਦੁਬਾਰਾ।
ਤੇ ਨਹੀਂ ਤੇ ਹੁਨ ਤੁਹਾਡੇ ਘਰ ਫਿਰ ਓ ਆ ਨੀ ਰੀਮੇਡ?
ਨਈ ਆ ਮਤਲਬ ਮੇਰੇ ਪਿੱਛੋਂ ਨਹੀਂ ਸੀ ਨਾ ਆ ਰਈ। ਕਹਿੰਦੀ ਸੀਗੀ ਮੈਂ ਕਿਹਾ ਚੱਲ ਤੂੰ ਮੰਡੇ ਆ ਕੇ ਕਰ ਜੀ ਮੇਰੇ ਆਣ ਤੋਂ ਪਹਿਲਾਂ।
ਹਾਂ-ਹਾਂ ਸਹੀ ਗੱਲ ਐ, ਅਰੇ ਬਹੁਤ ਗੰਦਗੀ ਹੋ ਜਾਂਦੀ ਤੇ ਬੰਦੇ ਤੇ ਕਹਿੰਦੇ ਕਿ ਨਾਲ ਨਾ ਖੜੇ ਨਾ ਹੁਣ ਆਪ ਪਵੇ ਸਾਨੂੰ ਤਾਂ ਪਤਾ ਹੈ ਨਾ ਪਰ ਬਹੁਤ ਜ਼ਿਆਦਾ ਡਸਟਿੰਗ ਹੋ ਜਾਂਦੀ ਐ ਕਰਨ ਵਾਲੀ ਸਭ ਕੁਛ
ਆਪਾਂ ਇੱਕ ਦਿਨ ਨਾ ਕਰੀਏ ਤੇ ਬੜਾ ਅਜੀਬ ਜਿਹਾ ਲੱਗਦਾ ਐ ਨਾ, ਤੇ ਹੁਣ ਤਾਂ ਫੇਰ ਚਾਰ ਪੰਜ ਦਿਨ ਹੋ ਗਏ ਕੋਈ ਹੱਥ ਕੱਪੜਾ ਚ ਕੀਤਾ ਹੈਗਾ ਜੀ।
ਤੇ ਓਹੀ ਆ ਮੇਡ ਫਿਰ ਤੁਹਾਡੇ ਲੱਗੇ? ਜਿਹੜੀ ਅਨੀਤਾਂ ਈ ਆ, ਅੱਛਾ ਠੀਕ ਐ। ਹਾਂ ਤੇ ਓ ਤੇ ਕਦੋਂ ਦੀ ਕਰਦੀ ਪਈ ਉਹ ਪਿੱਛੋਂ ਵੈਸੇ ਤੁਹਾਡੇ ਕਰ ਹੀ ਸਕਦੀ ਸੀ।
ਆਹੋ ਮੈਂ ਓਹੀ ਕਿਹਾ ਚੱਲ ਅੱਜ ਕਰ ਦਿੰਦੀ। ਉਹ ਤਾਂ ਐਗਰੀ ਸੀਗੀ ਕਰਨ ਨੂੰ ਬਟ ਬਈ ਮ ਨਾ ਕਰਦੇ ਜਦੋਂ
ਅਰੇ ਏਨਾਂ ਨੂੰ ਹੁੰਦਾ ਕਿ ਅਸੀਂ ਫਿਰ ਬਿਜ਼ੀ ਹੋ ਜਾਂਵਗੇ ਨਾ ਸਾਨੂੰ ਨਾਲ ਲੱਗਣਾ ਪਏਗਾ।
ਬਿਲਕੁਲ, ਬਿਲਕੁਲ ਮਤਲਬ ਬੈਠਣਾ-ਉੱਠਣਾ ਮਤਲਬ ਘਰੇ ਸਟੇਅ ਰਹਿਣਾ ਪੈਣਾ ਆ।
ਸਹੀ ਗੱਲ ਐ ਉਹ ਫਰੀ ਟੇਮ ਇੰਜੋਏ ਕਰਦੇ ਵੀ ਆਪ
ਹਾਂ, ਹਾਂ ਸਹੀ ਗੱਲ ਆ। ਫਰੀਡੀਮ ਲੈ ਰਹੇ ਆਪਣੀ ਪੂਰੀ।
ਸਹੀ ਗੱਲ ਹੈ। ਤੇ ਕੀ ਕਹਿੰਦੇ ਖਾਣਾ ਵਗੈਰਾ ਤੇ ਬਣਾ ਲੈਂਦੇ ਹੋਣਗੇ ਸਾਰਾ ਫੇਰ।
ਖਾਣਾ ਕਹਿੰਦੇ ਮੈਂ ਤੇ ਕੁਛ ਵੀ ਨੀ। ਆਟਾ ਵੀ ਮੈਂ ਛੋੜ ਕੇਈ ਸੀ ਬਣਾ ਕੇ ਗਾਜਰਾਂ, ਸਬਜ਼ੀ ਨਾਲ ਕਿਹਾਈ ਸੀਗੀ। ਕਹਿੰਦੇ ਐਜ ਏ ਡੀ ਜੀ। ਪ ਮੈਂ ਕਿਹਾ ਹੋ ਚੰਗੇ ਆ ਤੁਸੀ। ਉਦਾਂ ਕ ਤੇ ਮੈਂ ਬਾਹਰੋਂ ਖਾਣਾ ਨੀ ਹੁੰਦਾ ਤੇ ਫੇਰ ਮੈਂ ਕਿਹਾ ਬਣਾ ਕੇ ਖਾਂਦੇ।
ਤੇ ਹੋਰ ਕਿਉਂ ਥੇ ਬਣਾ ਹੀ ਲੈਂਦੇ।
ਬਣਾ ਹੀ ਲੈਂਦੇ ਆ ਹਾਂ। ਉਹਦਾ ਨਾਸ਼ਤਾ ਬਣਾ ਲਣਗੇ, ਰੋਟੀ ਨੀ ਬਣਾਉਣਗੇ।
ਨਹੀਂ ਤੇ ਫਿਰ ਰੋਜ਼ ਡੇਲੀ ਵੀ ਬਾਹਰ ਖਾਣ ਦਾ ਸਹੀ ਨਹੀਂ ਹੈ ਨਾ ਸਿਸਟਮ।
ਉਹ ਚੀਤ ਗੱਲ ਹੈ।
ਤੇ ਫੇਰ ਮਤਲਬ ਡੇਲੀ ਬਾਹਰੋਂ ਖਾ ਰਹੇ ਆ।
ਪਤਾ ਨੀ ਹੁਣ ਬਾਹਰੋਂ ਹੀ ਲੈ ਰਹੇ ਆ, ਇਹਨਾਂ ਦਾ ਮੈਨੂੰ ਸਮਝ ਨਹੀਂ ਆਦੀ ਬਾਹਰੋਂ ਖਾਂਦੇ ਤੇ ਹੋਣਗੇ ਬਾਹਰੋਂ।
ਹੂੰ।
ਹੁਣ ਦੇਖੋ ਪਤਾ, ਕੀ ਦੋ- ਚਾਰ ਦਿਨ ਤਾਂ ਕਰਨਾ ਹੀ ਪੈਂਦਾ ਹੈ ਨਾ ਫੇਰ ਅਡਜਸਟ ਹੈ। ਸਾਲ ਚ' ਇੱਕ ਵਾਰੀ ਤੇ ਨਿਕਲਣਾ ਹੁੰਦਾ ਹੈ ਆਪਾਂ।
ਉਹ ਤੁਹਾਡੀ ਗੱਲ ਤਾਂ ਸਹੀ ਹੈ, ਮੇਰਾ ਮਤਲਬ ਜਿਹੜਾ ਬੰਦਾ ਕਰ ਸਕਦਾ ਹੁਣ ਉਹਨਾਂ ਨੂੰ ਕੁਕਿੰਗ ਆਉਂਦੀ ਹੈ। ਤੇ ਉਹਨਾਂ ਨੂੰ ਬਣਾਣਾ ਘਰ ਬਣਾ ਲੈਣਾ ਚਾਹੀਦਾ।
ਬਿਲਕੁਲ।
ਇਹ ਸਾਨ ਤੁਹਾਨੂੰ ਦਿਖਾਉਣ, ਵਾਸਤੇ ਬਸ ਕਰਦੇ ਕੁਕਿੰਗ ਹੁਣ। ਪਿੱਛੇ ਕਰਨੀ ਪੈ ਰਹੀ ਹੈ ਤਾਂ ਹੁਣ ਕਰਨੀ ਹੀ ਨੀ।
ਪੱਛੋਂ ਕਰਨੀ ਪੈਣੀ। ਪਤਾ ਫਿਰ ਬਰਤਨ ਵੀ ਸਾਫ਼ ਕਰਨੇ ਪੈਣੇ। ਸਭ ਕੁੱਛ ਸਾਫ਼ ਕਰਨਾ ਪੈਣਾ। ਤਾਂ ਕਰਕੇ ਉਹਦਾ ਉਹ ਕਹਿਣਗੇ, ਘਰ ਦੀ ਰੋਟੀ ਬਹੁਤ ਵਧੀਆ ਹੁੰਦੀ ਆ।
ਹਾਂ। ਦੇਖੋ ਸਾਰਿਆਂ ਸਾਰੇ ਏਦਾਂ ਹੀ ਕਰਦੇ ਆਪਣੇ ਵਾਸਤੇ ਰੂਲਸ ਰੈਗੂਲੇਸ਼ਨ ਚੇਂਜ
ਚੇਂਜ ਕਰ ਲੈਂਦੇ ਆ। ਬਿਲਕੁਲ-ਬਿਲਕੁਲ।
ਚਲੋ ਕੋਈ ਗੱਲ ਨਹੀ। ਅੱਜ ਅੱਜ ਦਾ ਦਿਨ ਨ ਹੈ ਤੁਸੀਂ ਹਨਾ।
ਬਸ ਚੱਲ ਪਏ ਆ ਅਸੀਂ ਹੋਰ ਦੋ- ਤਿੰਨ ਘੰਟੇ ਤੱਕ। ਦੋ ਘੰਟੇ ਤੱਕ ਪਹੁੰਚ ਜਾਣਾ ਹੈ ਅਸੀਂ।
ਅੱਛਾ। ਤੇ ਕਿੱਦਾਂ ਆ ਰਹੇ ਹੋ ਤੁਸੀਂ ਘਰ ਤੇ।
ਹਾਂ। ਆਪਣੀ ਖੁਦ ਹੀ ਡਰਾਈਵ ਕਰਕੇ
ਤੇ ਡਰਾਈਵ ਕੌਣ ਕਰ ਰਿਹਾ?
ਮੈਂ।
ਆਹ! ਤੇ ਤੁਸੀਂ ਫੋਨ ਤੇ ਗੱਲ ਕਰਲੋਗੇ ਫੇਰ ਏਦਾਂ ਮੇਰੇ ਨਾਲ।
ਹਾਂ, ਮੈਂ ਕਰ ਰਹੀ ਹਾਂ ਨਾਲ-ਨਾਲ। ਐਕਚੁਲੀ ਹਾਈਵੇ ਹੈ ਨਾ ਹਾਈਵੇ ਤੇ ਨ ਮੈਨੂੰ ਇਸ਼ੂ ਲੱਗਦਾ ਹਾਂ, ਜਿੱਥੇ ਟ੍ਰੈਫਿਕ ਆਵੇ ਫੇਰ ਉੱਥੇ ਥੋੜਾ ਜਿਹਾ ਅਹ ਮਤਲਬ ਸਲੋਅ ਕਰਨੀ ਪੈਂਦੀ ਹੈ। ਅਦਰਵਾਈਜ਼ ਚੱਲਦੀ ਰਹਿੰਦੀ ਹੈ।
ਹਾਂ। ਨਹੀਂ-ਨਹੀਂ ਉਹ ਤਾਂ ਮੈਂ ਕਹਿ ਰਹੀ, ਅਗਰ ਤੁਸੀਂ ਡਰਾਈਵਿੰਗ ਕਰ ਰਹੇ ਤਾਂ ਅਸੀਂ ਬਾਅਦ ਵਿੱਚ ਵੀ ਕਰ ਸਕਦੇ।
ਨਹੀਂ- ਨਹੀਂ ਮੈਨੂੰ ਕੋਈ ਇਸ਼ੂ ਨੀ ਹੈਗਾ ਨਹੀਂ।
ਹਾਂ। ਮੇਰੀ ਤਾਂ ਰਹਿ ਹੀ ਗਈ ਸਿੱਖਣ ਵਾਲੀ ਡਰਾਈਵਿੰਗ।
ਮੈਂ ਲਕਸ਼ੇ ਨੂੰ ਵੀ ਸਿਖਾਤੀ ਆ ਗੱਡੀ। ਚੰਗਾ ਮਤਲਬ ਕਰ ਲੈਂਦਾ ਟਨ। ਪਰ ਹਜੇ ਇਹਨੂੰ ਮਾਰਕੀਟ ਚ' ਨਹੀਂ ਦੇਦੇ ਹੈਗੇ।
ਹਾਂ। ਨਹੀਂ ਜਿੱਦਾਂ ਅੱਧਾ ਰੂਟ ਤੁਸੀਂ ਜੇ ਲਾ ਲਿਆ, ਅੱਧਾ ਇਹਨੂੰ ਦੇ ਦਿਓ ਜੋ ਈਜ਼ੀ ਵਾਲਾ ਰੂਟ ਹੈ।
ਬਟ ਪਤਾ ਕੀ, ਉਹ ਨਾ ਮੈਨੂੰ ਫੇਰ ਉਹ ਹੁੰਦਾ ਆ ਫਿਰ ਅਸੀਂ ਕੋਈ ਨਾਕਾ ਵਗੈਰਾ ਹੋਇਆ, ਤੇ ਫਿਰ ਮੁਸ਼ਕਿਲ ਹੋ ਜਾਣੀ।
ਹਾਂ। ਫੇਰ ਉਹ ਸਭ ਹੂੰ। ਚਲੋ ਵਧੀਆ ਹੋਇਆ।
ਪਤਾ ਨਹੀਂ ਨਾ ਹੁੰਦਾ, ਕਿੱਥੇ ਆ ਕੇ ਨਾਕਾ ਆ ਜਾਵੇ।
ਹੂੰ ਮੈਂ ਤੇ ਸਿੱਖਣੀ ਸੀ। ਫਿਰ ਇਹ ਤੁਹਾਨੂੰ ਪਤਾ ਬਿਮਾਰ ਹੀ ਹੋ ਗਏ। ਤੇ ਹੁਣ ਦਵਾਈਆਂ ਪਿੱਛੇ ਚੱਕਰ ਪੈ ਗਿਆ। ਬਸ ਸਿੱਖੇ ਨੀ ਪਾਏ, ਹੁਣ ਕਹਿੰਦੇ ਜੇ ਹਾਲੇ ਲੈ ਨੀ ਕਰਨੀੇ। ਇਹਨੂੰ ਤੇ ਫੇਰ ਇਹ ਤਾਂ ਨਾ ਦਿੱਲੀ ਵਾਲੀ ਜਗ੍ਹਾ ਨਾ ਬਹੁਤ ਹਾਈਲੀ ਪਪੂਲੇਟਿਡ ਹੈ ਇੱਥੇ ਚੀਜ਼ਾਂ ਲੈਣ ਦਾ ਨਾ ਕੋਈ ਹਾਬ ਨਹੀਂ ਜਿੱਦਾ ਹੁਣ ਪਾਰਕਿੰਗ ਹੋਣੀ ਚਾਹੀਦੀ ਹੈ। ਕੈਬ ਦੀ ਫੈਸਿਲਿਟੀ ਇੰਨੀ ਅੱਛੀ ਹੈ, ਤੁਹਾਨੂੰ ਘਰ ਦੇ ਬਾਹਰ ਹੀ ਮਿਲ ਜਾਵੇਗੀ ਕੈਬ।
ਹਾਂਜੀ-ਹਾਂਜੀ ਹਾਂ, ਕਬ ਤੁਹਾਨੂੰ ਮਿਲ ਜਾਂਦੀ ਹਾਂਜੀ।
ਹਮ ਹੁਣ ਇੱਥੋਂ ਤੱਕ ਕਿ ਅਗਰ ਆਪਾਂ ਆਪਣੀ ਕਾਰ ਵਿੱਚ ਜਾਈਏ ਨਾ ਤਾਂ ਉਹ ਸਾਨੂੰ ਘੰਟਾ ਜਾਮ ਵਿੱਚ ਖੜੇ ਹੋਣਾ ਪਏਗਾ ਪਰ
ਜ ਹਾਂ ਬਿਲਕੁਲ, ਬਿਲਕੁਲ ਪਾਰਕਿੰਗ ਦੀ ਇਸ਼ੂਜ਼ ਹੈ ਨਾ ਜ਼ਿਆਦਾ,
ਬਹੁਤ ਜ਼ਿਆਦਾ ਹੁਣ ਇੱਕ ਵਾਰੀ ਕੀ ਹੋਇਆ ਵਿਆਹ ਤੇ ਗਏ ਸੀ, ਤੇ ਬਹੁਤ
ਨਵਾਂ ਹਣਾ।
ਹਮ ਇੱਕ, ਇੱਕ ਵਾਰੀ ਕੀ ਹੋਇਆ ਕੈਬ ਵਿੱਚ ਗਏ ਅਤੇ ਬਹੁਤ ਜ਼ਿਆਦਾ ਟਰੈਫਿਕ ਸੀ ਸਾਨੂੰ ਇੱਕ ਘੰਟਾ ਵੇਟ ਕਰਨਾ ਪਿਆ ਜਾਮ ਲੱਗ ਗਿਆ ਅਸੀਂ ਕੀ ਕੀਤਾ ਅਸੀਂ ਤੇ ਕ ਕੈਬ ਹੀ ਛੱਡ ਦਿੱਤੀ ਰਸਤੇ ਵਿੱਚ ਛੱਡ ਸਕਦੇ ਹਾਂ ਅਤੇ ਆਪਣਾ ਪੈਦਲ ਚਲ ਕੇ ਅੱਗੇ ਜਾ ਕੇ ਹੋਰ ਕੈਬ ਕਰ ਲੀ ਤੇ ਉਹਨੇ ਉਸ ਹਿਸਾਬ ਨਾਲ ਫਿਰ ਲੈ ਲਿਆ ਸਾਡੇ ਕੋਲੋਂ ਤੇ ਇਹੀ ਆਪਣੀ ਗੱਡੀ ਹੋਵੇ ਤੇ ਅਸੀਂ ਆਪਣੀ ਗੱਡੀ ਕਿੱਥੇ ਰਸਤੇ ਚ ਛੱਡ ਕੇ ਜਾਵਾਂਗੇ ਹਮ
ਇਹਦੇ ਨਾਲੋ ਤੇ ਕੈਬ ਵੀ ਸਹੀ ਹੈ
ਬਿਲਕੁਲ, ਬਿਲਕੁਲ ਪਰ ਇਹ ਹੈ ਕਿ ਥੋੜ੍ਹਾ ਹਾਲੇ ਠੀਕ ਹੋ ਜਾਣ ਮੈਂ ਸਿੱਖਾਂਗੀ ਤਾਂ ਜ਼ਰੂਰ ਹਾਲੇ ਨਹੀਂ
ਹਾਂ ਨਹੀਂ ਚਲੋ ਸਿੱਖਣ 'ਚ ਕੋਈ ਮੁਸ਼ਕਿਲ ਨਹੀਂ ਹੈਗੀ ਈਜ਼ੀ ਐ ਤੁਹਾਡੇ ਉੱਧਰ ਤੋਂ ਆਟੋਮੈਟਿਕ ਜ਼ਿਆਦਾ ਚੱਲਦੀਆ ਆ
ਹਾਂ ਇੱਥੇ ਆਟੋਮੈਟਿਕ ਔਰ ਇਲੈਕਟ੍ਰਿਕ ਦੋਨੋਂ ਇਹ ਚੀਜ਼ਾਂ ਜ਼ਿਆਦਾ ਹੋ
ਬਹੁਤ ਜ਼ਿਆਦਾ ਪੈਟਰੋਲ ਤੇ ਬਹੁਤ ਰੇਅਰ ਵਾ
ਹਾਂ ਤੇ ਹੁਣ ਤਾਂ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਵਾ ਬਹੁਤ ਜ਼ਿਆਦਾ
ਹਮ
ਹਮ ਅਗਰ ਇਨ ਫਿਊਚਰ ਅਗਰ ਕਦੀ ਲੱਤੀ ਤੇ ਇਲੈਕਟ੍ਰਿਕ ਹੀ ਲਵਾਂਗੇ ਆਟੋਮੈਟਿਕ ਇਲੈਕਟ੍ਰਿਕ ਹੀ ਲਵਾਂਗੇ ਆਪਾਂ
ਜੀ, ਜੀ, ਜੀ
ਕਿਉਂਕਿ ਫਿਊਚਰ ਵਿੱਚ ਤੁਸੀਂ ਕਹੋ ਪੈਟਰੋਲ ਵਾਲੀ ਚੀਜ਼ਾਂ ਲੈਣੀਆਂ ਹੀ ਬਹੁਤ ਹੋ ਜਾਣੀਆਂ
ਬਿਲਕੁਲ ਔ ਮੁਸ਼ਕਿਲ ਹੋ ਜਾਣੀ ਆ ਹਮ
ਹਮ, ਹਮ, ਹਮ ਹੁਣ ਅਜ ਦਾ ਗੈਸ ਸਿਲੰਡਰ ਦਾ ਇੰਨਾ ਚੱਕਰ ਪਾ ਦਿੱਤਾ ਕਰ ਦਿੱਤਾ
ਹਾਂਜੀ
ਹਾਂ ਇੰਨਾ ਸ਼ੁਕਰ ਸਾਡੇ ਤੇ ਦੂਸਰੀ ਗੈਸ ਪਾਈਪ ਆ ਗਈ ਹੈ ਵੈਸੇ ਤੇ ਸਾਨੂੰ ਇਹ ਚੀਜ਼ ਫੇਸ ਨਹੀਂ ਕਰਨੀ ਪਈ ਤੁਹਾਡੇ ਆ ਗਈ ਹੋਈ ਹੈ ਉੱਧਰ ਸਾਈਡ
ਹਾਂਜੀ ਕੁਛ ਹਾਂਜੀ ਕੁਛ ਏਰੀਏਜ਼ ਚ ਪੈ ਰਹੀਆਂ ਪਾਈਪਸ ਕਾਫੀ ਗਲੀਆਂ ਸੜਕਾਂ ਪੁੱਟੀਆਂ ਹੋਈਆਂ ਵਾ ਪਰ ਗੈਸ ਪਾਈਪ ਕਰਕੇ
ਤੁਸੀਂ ਵੀ ਜਲਦੀ ਤੋਂ ਜਲਦੀ ਕਰ ਲਓ ਕਨੈਕਸ਼ਨ ਗੈਸ ਪਾਈਪ ਦਾ ਹਮ ਕਿਉਂਕਿ ਆਹ ਜੋ ਚੱਲਦਾ ਪਿਆ ਨਾ ਮਹਿੰਗਾਈ ਵਿੱਚ ਸਭ ਕੁਛ ਆਹ ਜੋ ਫੋਰਨ ਕੰਟਰੀਜ਼ 'ਚ ਫਾਈਟ ਹੋ ਰਹੀ ਉਹਦੇ ਕਰਕੇ ਵੀ ਥੋੜ੍ਹਾ ਹੋ ਰਿਹਾ ਵਾ
ਉਹਦੇ ਕਰਕੇ ਮੁਸ਼ਕਿਲ ਆ ਰਹੀਆਂ ਨਾ ਹਾਂ ਉਹਦੇ ਕਰਕੇ ਹੁਣ ਦੇਖੋ ਸਾਰੇ ਚੀਜ਼ ਨੂੰ ਫ਼ਰਕ ਤਾਂ ਪੈਂਦਾ ਹੀ ਹੈ ਚਾਹੇ ਕਿਤੇ ਵੀ ਚੱਲ ਰਿਹਾ ਹੋਵੇ
ਹਾਂ ਗੋਲਡ ਸਿਲਵਰ ਸਭ ਚੀਜ਼ਾਂ ਦੇ ਰੇਟ ਬਹੁਤ ਹਾਈ ਹੋਏ ਪਰ ਹੁਣ ਥੋੜ੍ਹੇ ਡਰੋਪ ਹੋ ਗਏ ਕੁਛ ਟਾਈਮ ਲਈ
ਹਾਂ ਕਹਿੰਦੇ ਆ ਗੋਲਡ ਦੇ ਕੁਛ ਟਾਈਮ ਲਈ ਹੋਣੇ ਆ ਡਰੋਪ
ਹਾਂ ਕਿਉਂਕਿ ਪਿੱਛੇ ਆਇਆ ਨਾ ਸਪੀਚ ਆਈ ਸੀ ਕਿ ਗੋਲਡ ਲੈਨਾ ਬੰਦ ਕਰੋ ਤੇ ਹੁਣ ਕੀ ਲੋਕਾਂ ਨੇ ਲੈਣੇ ਹੀ ਬੰਦ ਕਰ ਦਿੱਤਾ ਗੋਲਡ ਉਹ ਪ੍ਰਾਈਜ਼ ਹੀ ਘੱਟ ਗਏ ਉਹਦੇ
ਹਾਂਜੀ
ਹਮ
ਆਹੋ ਸਹੀ ਹੈ ਜੇ ਲੈਣਾ ਬੰਦ ਕਰਨਗੇ ਫੇਰ ਹੀ ਪ੍ਰਾਈਜ਼ ਡਰੋਪ ਹੋਣੇ ਅਦਰਵਾਈਜ਼ ਨਹੀਂ ਹੋਣੇ ਹੈਗੇ
ਹਾਂ
ਮੈ ਫਿਰ ਕਿਹਾ
ਔਰ ਕਈ ਲੇਡੀਜ਼ ਤਾਂ ਕਹਿ ਰਹੀ ਐ ਹ ਔਰ ਕਈ ਲੇਡੀਜ਼ ਕਹਿ ਰਹੀ ਹੈ ਕਿ ਹੁਣ ਫੇਰ ਡਰੋਪ ਹੋ ਗਏ ਐ ਦੁਬਾਰਾ ਗੋਲਡ ਜਿਹਨੇ ਲੈਣਾ ਲੈ ਲਉ ਹੁਣ ਤੇ ਰੇਟ ਘੱਟੇ ਹੋਏ ਐ ਨਾ
ਰੇਟ ਘੱਟਿਆ ਆਈ ਥਿੰਕ ਵਨ ਫੋਰਟੀ ਏਟ
ਹਾਂ
ਕੁਛ ਏਦਾਂ ਹੀ ਸੀਗਾ ਕਲ ਸ਼ੋ ਹੋ ਰਿਹਾ
ਹਮ
ਵੈਸੇ ਤਾਂ ਕਹਿੰਦੇ ਕਿ ਆਪਣਾ ਜੋ ਇਨਵੈਸਟਮੈਂਟ ਕਰਨੀ ਗੋਲਡ ਤੇ ਹੀ ਕਰਨੀ ਚਾਹੀਦੀ। ਦੇਖਿਆ ਜਾਵੇ ਤੇ ਹਾਂ ਅਸੀਂ ਤੇ ਹਾਂ ਅਸੀਂ ਕੱਪੜਿਆਂ ਤੇ ਕਰ ਲੈਂਨੇ ਹਾਂ ਕੱਪੜੇ ਤੇ ਤੁਹਾਨੂੰ ਪਤਾ ਰਿਵਾਜ਼ ਹੈ ਅੱਜ ਹੈਗੇ ਕੱਲ ਨਹੀਂ
ਆਹ ਕੱਲ ਹੈਨੀ ਔਰ ਆਪਾਂ ਪਤਲਿਆਂ ਚ ਹੈਗੇ ਕਲ ਮੋਟੇ ਉਹ ਫੇਰ ਨਹੀਂ
ਸਹੀ ਗੱਲ ਐ ਹਾਂ ਉਹੀ ਹੈ ਕਿ ਸਾਨੂੰ ਕਿਸੇ ਨੇ ਕਿਹਾ ਸੀ ਸਾਨੂੰ ਆਪਣਾ ਤੀਸਰਾ ਬੱਚਾ ਜੋ ਹੈ ਅਗਰ ਦੋ ਬੱਚੇ ਆ ਤੁਹਾਡੇ ਤੇ ਤੀਸਰਾ ਬੱਚਾ ਅਗਰ ਇੱਕ ਬੱਚਾ ਤੇ ਦੂਸਰਾ ਬੱਚਾ ਗੋਲਡ ਨੂੰ ਸਮਝਣਾ ਚਾਹੀਦੈ ਕਿ ਜਿੱਦੋ ਤੁਸੀਂ ਬੱਚੇ ਨੂੰ ਪਾਲਣ ਵਾਸਤੇ ਪੈਸਾ ਖਰਚਰੇ ਹੋ ਨਾ ਗੋਲਡ ਨੂੰ ਵੀ ਇੱਦਾਂ ਹੀ ਸਮਝ ਕਿ ਇਨਵੈਸਟ ਕਰਦੇ ਰਓ ਹ ਤੇ ਹੁਣ ਤੁਹਾਡੇ ਵੀ ਬੱਚੇ ਜਵਾਨ ਤੇ ਹੋ ਗਏ ਹੁਣ ਤੁਸੀਂ ਵੀ ਬਣਾਣੇ ਸ਼ੁਰੂ ਕਰਦੋ
ਹਾਂ ਉਹੀ ਤੇ ਹੈ ਬਟ ਹੁਣ ਥੋੜ੍ਹਾ ਜ ਡਰੋਪ ਹੋਣ ਨਾ ਫੇਰ ਦੇਖਾਂਗੇ ਅਰੇ ਯਾਰ ਹੋਰ ਹੋਰ ਖਰਚੇ ਨਹੀਂ ਮੁੱਕਦੇ ਹੈਗੇ ਫੇਰ ਬੰਦਾ ਕੀ ਕਰੇ
ਉਹ ਤਾਂ ਚੱਲਦੇ ਹੀ ਰਹਿਣੇ ਆ ਹੌਲੀ ਹੌਲੀ ਤੁਸੀਂ ਆਪਣਾ ਇਹਦੇ ਵਾਸਤੇ ਇਹਦੀ ਨੂੰਹ ਵਾਸਤੇ ਲੱਕਸ਼ ਦਿੱਤੇ ਕੁਇਸੀ ਵਾਸਤੇ ਸਾਰਾ ਜੋੜਨਾ ਤੁ ਸ਼ੁਰੂ ਕਰਨਾ ਪੈਣਾ ਹੁਣ ਤੋਂ ਸ਼ੁਰੂ ਕਰਨਾ ਪੈਣਾ
ਬਿਲਕੁਲ ਬਿਲਕੁਲ ਹੁਣ ਤੋਂ ਹੀ ਕਰਨਾ ਪੈਣੈ।
ਹਾਂ ਕਿਉਂਕਿ ਦੇਖੋ ਕਿਸਮਤ ਦਾ ਪਤਾ ਨਹੀਂ ਹੁੰਦਾ ਕਈਆਂ ਦਾ ਕਈ ਵਾਰੀ ਬੱਚਿਆਂ ਦਾ ਰਿਸ਼ਤਾ ਜਲਦੀ ਚ ਘੱਟ ਉਮਰ ਚ ਅੱਛਾ ਆ ਵੀ ਜਾਂਦਾ
ਆ ਵੀ ਜਾਂਦੈ ਬਿਲਕੁਲ ਹਾਂ
ਹਾਂ ਤੇ ਫੇਰ ਉੱਥੇ ਨਾ ਨਹੀਂ ਹੁੰਦੀ
ਅਮ
ਹ ਮੈਂ ਆਪਣੇ ਚੌਵੀ ਦੀ ਉਮਰ 'ਚ ਹਾਂ ਚੌਵੀ ਦੀ ਉਮਰ ਚ ਮੇਰਾ ਹੋ ਗਿਆ ਸੀ ਤੇ ਉਦੋਂ ਮੈਂ ਚਾਅ ਨੀ ਰਹੀ ਸੀ ਕਿ ਮੈਂ ਕਿਹਾ ਇੰਨੀ ਜਲਦੀ ਨੀ ਕਰਨਾ ਪਰ ਉਦੋਂ ਲੱਗਾ ਕਿ ਹਾਂ ਵਧ ਵਧੀਆ ਮਿਲੇ ਆ ਤੇ ਮਾਂ ਨਾ ਵੀ ਨਹੀਂ ਹੋਈ
ਸਹੀ ਹੈ ਉਹ ਤਾਂ ਪੈ ਬੰਦੇ ਨੂੰ ਗੋਲਡ ਕਿ ਕੱਪੜਾ ਵਗੈਰਾ ਸਭ ਕੁਛ ਫੇਰ ਮੌਕੇ ਤੇ ਨਹੀਂ ਚੀਜ਼ ਬਣਦੀ ਹੈਗੀ
ਨਹੀਂ ਬਣਦੀ ਹੈਗੀ ਉਦੋਂ ਤੁਹਾਨੂੰ ਹੁਣ ਤੁਸੀਂ ਗੋਲਡ ਬਣਾ ਲਓਗੇ ਉਦੋਂ ਤੁਹਾਨੂੰ ਹੋਏਗਾ ਖਾਲੀ ਕੱਪੜਾ ਕੁੱਪੜਾ ਬਣਾਣੈ ਬਸ
ਬਿਲਕੁਲ ਬਿਲਕੁਲ
ਹਮ ਤੇ ਕੱਪੜਾ ਬਨਣਾ ਹੀ ਐਟੇ ਟਾਈਮ ਏ ਜੋ ਟਰੈਂਡ ਹੋਏਗਾ ਉਸ ਹਿਸਾਬ ਨਾਲ
ਉਸੇ ਹਿਸਾਬ ਨਾਲ ਹੀ ਹਾਂ ਬਿਲਕੁਲ
ਹਮ ਤੁਹਾਨੂੰ ਪਤਾ ਮੈਂ ਆਪਣੇ ਵਿਆਹ ਵਾਲਾ ਜੋੜਾ ਰੈਂਟ ਤੇ ਲਿਆ ਸੀ ਮੈਨੂੰ ਕਈ ਲੋਕਾਂ ਨੇ ਬੋਲਿਆ। ਕਿ ਇੱਦਾਂ ਨੀ ਕਰੀਦਾ। ਵਿਆਹ ਵਾਲਾ ਮੈਂ ਕਿਹਾ, ਇੱਕ ਗੱਲ ਦੱਸੋ, ਬਾਅਦ ਚ' ਮੇਰੇ ਕੋਲ ਪੈਣਾ ਨੀ। ਇੰਨੇ ਮੈਂ ਪੈਸੇ ਖਰਚ ਲਾਵਾਂ ਵਿਆਹ ਦੇ ਜੋੜੇ ਤੇ। ਜ਼ਿਆਦਾ ਤੋਂ ਜ਼ਿਆਦਾ ਕੀ ਹੋਏਗਾ ਵਿਆਹ ਵਾਲਾ ਜੋੜਾ ਕਰਵਾ ਚੌਥ ਤੇ ਪਾਲਾਂਗੇ ਫਸਟ ਕਰਵਾ ਚੌਥ। ਉਸ ਤੋਂ ਬਾਅਦ ਉਹਦਾ ਕੀ ਹੋਏਗਾ।
ਐ ਵੀਂ ਗੱਲਾਂ ਹੀ ਹੁੰਦੀਆਂ ਵਾ। ਜਦੋਂ ਆਪਾਂ ਵੀਥ ਰੈਂਟ ਤੇ ਕੀਤਾ ਆ। ਮੋਸਟਲੀ ਲੋਕ ਰੈਂਟ ਤੇ ਹੀ ਕਰਦੇ ਆ। ਅਸਲੀ ਜੋੜਾ ਉਹੀ ਹੁੰਦਾ ਜਿਹਦੇ ਨਾਲ ਆਪਣੀ ਇਕੱਠ ਬਣਦੀ ਹੈ ਹਨਾ। ਰ ਆਪਣਾ ਜਿਹੜਾ ਦੁਪੱਟਾ ਹੁੰਦਾ ਹੈ ਉਹਦਾ ਨ ਇਕੱਠ ਬਣਨਦੀ ਹੈ ਆਪਣੀ।
ਹਮ- ਹਮ -ਹਮ ਬਿਲਕੁਲ- ਬਿਲਕੁਲ ਹਮ। ਉਹੀ ਐ ਕਿ ਮਤਲਬ ਪੈ ਆਪਾਂ ਕੱਪੜਿਆਂ ਨੂੰ ਇੰਨੀ ਇੰਪੋਟੈਂਸ ਨਹੀਂ ਦੇ ਸਕਦੇ। ਉਹ ਚੀਜ ਜਿਦਾਂ ਪ੍ਰੋਰਪਟੀ ਹੋ ਗਈ, ਗੋਲਡ ਹੋ ਗਿਆ। ਇਹ ਚੀਜਾਂ ਦੇ ਉਪਰ ਇਨਵੈਸਟਮੈਂਟ ਜਾਦਾ ਅੱਛੀ ਹੈ ਸਾਡੀ।
ਹਾਂਜੀ- ਹਾਂਜੀ।
ਹਮ। ਬੈਨੀਫਿਟ ਤੇ ਹੁੰਦਾ ਇਹਦਾ।
ਹਾਂ
ਹਮਮ, ਹੁਣ ਇੱਕ ਇੱਕ ਮੇਰੀ ਫਰੈਂਡ ਸੀ ਉਹ ਕੈ ਰੀ ਮੈਨੂੰ ਗੋਲਡ ਨਾਲੋਂ ਡਾਇਮੰਡ ਦਾ ਜਾਦਾ ਹੁ ਗਿਆ। ਮੈਂ ਕਿਹਾ, ਅੱਛਾ, ਮੈਂ ਕਿਹਾ, ਇੱਦਾਂ ਕੇੳ ਕਹਿ ਰਹੀ ਲੁੱਕ ਵਇਜ ਜਾਦਾ ਅੱਛਾ ਲੱਗਦਾ ਐ ਗੋਲਡ। ਓਲਡ ਫੈਸ਼ਨ ਐ। ਹਮ ਤੇ ਫਿਰ ਮੈਂ ਇਹਨੂੰ ਪੁੱਛਿਆ। ਕਿ ਜਦੋਂ ਤੁਸੀਂ ਰਿਟਰਨ ਕਰਕੇ ਕੁਛ ਲੈਂਦੇ ਹੋ ਕੁਛ ਮਿਲਦਾ। ਘੇਦੀ ਇਹੀ ਤੇ ਪ੍ਰੋਬਲਮ ਡਾਇਮੰਡ ਦਾ ਕੁਛ ਮਿਲਦਾ ਨਹੀਂ।
ਮਿਲਦਾ ਹੀ ਨਹੀਂ ਹੈਗਾ ਸੀਰੀਅਸਲੀ। ਡਾਇਮੰਡ ਦਾ ਨਹੀਂ ਮਿਲਦਾ।
ਤੇ ਕੇਰੀ ਮੈਂ ਤੇ ਚੋਰੀ ਲਏ ਨੀ ਘਾ ਡਾਇਮੰਡ। ਮੇਰੇ ਹਸਬੈਂਡ ਕਹਿੰਦੇ ਗੋਲਡ ਲੈਣਾ ਤੇ ਚਲੀ ਜਾ ਪੈਸੇ ਦੇਦਾਗਾ। ਡਾਇਮੰਡ ਵਾਸਤੇ ਨਹੀਂ ਦੇਵਾਂਗਾ। ਕਿਉਂਕਿ ਉਦਾ ਫਾਇਦਾ ਹੀ ਨਹੀਂ। ਹਾਂ। ਪਰ ਉਹੀ ਹੈ ਨਾ ਸਾਨੂੰ ਲੇਡੀਜ਼ ਨੂੰ ਬਸ ਇਹੀ ਹੈ ਟਰੈਂਡ ਨੂੰ ਫੋਲੋ ਕਰਨਾ ਐ।
ਟੈਂਡ।